ਹੈਲੋ।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
ਤੇ ਹੋਰ ਕਿਵੇਂ ਹਾਲ ਚਾਲ ਠੀਕ ਠਾਕ ਹੋ।
ਵਧੀਆ ਜੀ ਵਧੀਆ। ਤੁਸੀਂ ਸੁਣਾਓ।
ਜੀ ਮੈਂ ਵੀ ਵਧੀਆ।
ਵੋਲਿਊਮ ਨੀ ਆਦੀ ਪਈ ਮੈਨੂੰ ਥੋੜੀ ਜਿਹੀ ਆਵਾਜ਼ ਨੀ ਆਉਦੀ ਪਈ ਤੁਹਾਡੀ। ਹੈਲੋ।
ਹੈਲੋ ਹੁਣ ਆਈ।
ਹਾਂਜੀ ਹਾਂਜੀ।
ਹਾਂਜੀ।
ਹੋਰ ਸੁਣਾਓ ਜੀ।
ਮੈਂ ਵਧੀਆ ਜੀ ਤੁਸੀਂ ਸੁਣਾਓ।
ਹੋਰ ਅੱਜ ਕੱਲ੍ਹ ਛੁੱਟੀਆਂ ਬੱਚਿਆਂ ਦੀ।
ਹਾਂਜੀ ਅੱਜ ਕੱਲ੍ਹ ਬੱਚਿਆਂ ਦੀ ਛੁੱਟੀਆਂ ਵੈ। ਸਾਰਿਆਂ ਨੂੰ ਬੱਚਿਆਂ ਨੂੰ ਹੁੰਦਾ ਵੇ ਅਸੀਂ ਘੁੰਮਣ ਜਾਈਏ ਨਾਨਿਆਂ ਦੇ।
ਅੱਛਾ, ਗਏ ਨੀ ਤੁਸੀਂ।
ਹਾਂਜੀ ਅਸੀਂ ਤਾਂ ਹੋਏ ਆ, ਥੋੜੇ ਦਿਨ ਲਾ ਆਏ ਆ। ਗਰਮੀ ਬਹੁਤ ਹੈ ਨਾ, ਫੇਰ ਜਿਆਦਾ ਅਹ, ਜ਼ਿਆਦਾ ਕਰਦਾ ਨੀ ਜੀ ਘਰੋਂ ਬਾਹਰ ਜਾਣ ਨੂੰ ਨਾ। ਤੁਸੀਂ ਅਹ, ਤੁਸੀਂ ਹੋ
ਹਾਂਜੀ, ਅਸੀਂ ਤੋਂ ਹਿਮਾਚਲ ਗਏ ਸੀ
ਅੱਛਾ, ਉੱਧਰਲੀ ਸਾਈਡ ਛੁੱਟੀਆਂ ਮਨਾਉਣ ਗਈ ਸੀ ਤੁਸੀਂ ਬੱਚਿਆਂ ਦੀਆਂ।
ਹਾਂਜੀ-ਹਾਂਜੀ ਉੇ ਠੰਡਾ ਸੀਗਾ
ਅੱਛਾ, ਤੁਹਾਡੇ ਪੇਕੇ ਹੋਣੇ ਨਾ ਉਸ ਸਾਈਡ
ਆਹ ਪੇਕੇ ਤੋਂ ਮੇਰੇ ਕੋਲ ਹੀ ਹੈ, ਆ ਉੱਥੇ ਅਸੀਂ ਅਸੀਂ ਉਸ ਸਾਈਡ ਗਏ ਸੀ, ਚੰਬਾ ਸਾਈਡ ਨਾ।
ਅੱਛਾ-ਅੱਛਾ-ਅੱਛਾ, ਓਦਾਂ ਘੁੰਮਣ ਫਿਰਨ ਗਏ ਅੱਛਾ
ਉੱਥੇ ਠੰਡਾ, ਸੀਗਾ ਮੌਸਮ।
ਹਾਂਜੀ ਠੰਡਾ, ਠੰਢੇ ਮੌਸਮ ਜਾਨ ਨੂੰ ਵਧੀਆ ਗਰਮੀਆਂ ਚ ਤਾਂ
ਹਾਂਜੀ-ਹਾਂਜੀ
ਅੱਛਾ ਜੀ, ਉੱਥੇ ਵਧੀਆ ਰਿਹਾ ਤੁਹਾਡਾ। ਹਾਂਜੀ ਹੋਮਵਰਕ ਵੀ ਬੱਚੇ ਆਰਾਮ ਨਾਲ ਉੱਥੇ ਬੈਠ ਕੇ ਕਰ ਲੈਂਦੇ, ਨਾਲ ਘੁੰਮ ਫਿਰ ਲਈ ਦਾ।
ਸਾਡਾ ਤਾਂ ਹੋਇਆ ਹੀ ਨਹੀਂ
ਅੱਛਾ ਤੁਹਾਡੇ ਬੱਚੇ ਨੇ ਹਜੇ ਤੱਕ ਕੀਤਾ ਨੀ ਹੋਮਵਰਕ
ਨਹੀਂ-ਨਹੀਂ ਇਨਾ ਸਾਰਾ ਦੇ ਦਿੰਦੇ ਨਾ ਸਕੂਲ ਵਾਲੇ ਵੀ
ਹਾਂਜੀ ਹੁੰਦਾ ਤਾਂ ਸਾਰਾ ਹੀ ਆ
ਹਾਂ ਪਤਾ ਨੀ ਹੁੰਦਾ ਸਕੂਲ ਵਾਲਿਆਂ ਨੂੰ, ਕਿ ਪੇਰੈਂਟਸ ਨੇ ਕਰਨਾ ਹੈਗਾ ਸੀਗਾ
ਹਾਂਜੀ, ਪਰ ਜਿੱਥੇ ਜਿੱਥੇ ਵੀ ਆ ਮੇਰੇ ਬੱਚੇ ਪੜ੍ਹਦੇ ਆ, ਉਹ ਇੰਨਾ ਨਹੀਂ ਦਿੰਦੇ ਇੰਨਾ ਜਿਆਦਾ ਉਹਦਾ ਹੋਮਵਰਕ ਨਹੀਂ ਦਿੰਦੇ, ਦਿੰਦੇ ਆ ਬਟ ਥੋੜਾ ਜਿਆਦਾ ਉਹ ਲਰਨ ਕਰਨ ਲਈ ਦਿੰਦੇ ਆ ਵੀ ਲਰਨ ਕਰੋ ਥੋੜੀ ਬਹੁਤ ਇਹ ਵੀ ਦਿੰਦੇ ਆ ਅਸਾਈਨਮੈਂਟਸ ਵਗੈਰਾ
ਅੱਛਾ-ਅੱਛਾ, ਸਾਡੇ ਤਾਂ ਪ੍ਰੋਜੈਕਟ ਦਿੰਦੇ ਤੇ, ਲਰਨਿੰਗ ਦਾ ਤਾ ਕੁੱਛ ਵੀ ਨੀ ਦਿੱਤਾ ਵਾ
ਅੱਛਾ ਜੀ
ਹਾਂਜੀ-ਹਾਂਜੀ ਪ੍ਰੋਜੈਕਟ ਬਣਾਓ ਤੇ
ਹ, ਕਿਹੜੇ ਸਕੂਲ ਸੀ ਬੀ ਐੱਸ ਈ ਪੜ੍ਹਦੇ ਤੁਹਾਡੇ ਬੱਚੇ
ਹਾਂਜੀ-ਹਾਂਜੀ
ਅੱਛਾ ਅੱਛਾ ਮੇਰੇ ਬੱਚੇ ਆਈ ਸੀ ਆਈ ਸੀ ਪੜ੍ਹਦੇ ਆ ਨਾ, ਫਿਰ ਓਹਨਾ ਦਾ ਥੋੜਾ ਡਿਫਰੈਂਟ ਹੋਣਾ
ਅੱਛਾ-ਅੱਛਾ ਸਾਲ ਦਾ ਹੀ ਹੈ, ਸਾਨੂੰ ਛੁੱਟੀ ਛੁੱਟੀਆਂ ਦਾ, ਇੰਨਾ ਹੋ ਜਾਂਦਾ ਨੇ ਕਿ ਹੋ ਜਾਂਦੀ ਵੀ, ਕਿਵੇਂ ਕਰਾਂ, ਕਿਵੇਂ ਕਰਨਾ, ਕਰਨਾ ਹੈਗਾ ਨੀ।
ਹਾਂਜੀ, ਛੁੱਟੀਆਂ ਚ ਤਾਂ ਫਿਰ ਐਵੇਂ ਹੁੰਦਾ ਵਾ
ਸਾਰਿਆਂ ਦੀਆਂ ਮਾਵਾਂ ਹੀ
ਹਾਂਜੀ ਦੇਖਣਾ ਹੀ ਪੈਂਦਾ ਮ, ਸਾਰਿਆਂ ਦੇ ਪੇਰੈਂਟਸ ਨੂੰ ਦੇਖਣਾ ਪੈਂਦਾ ਸਾਰਾ ਕੁੱਛ।
ਥੋੜਾ ਸਕੂਲ ਵਾਲਿਆਂ ਨੂੰ ਹੋਣਾ ਚਾਹੀਦਾ, ਥੋੜਾ ਲਰਨਿੰਗ ਦਾ ਦੇ ਦੋ, ਰਾਈਟਿੰਗ ਦਾ ਦੇ ਦੋ। ਇੰਨੇ-ਇੰਨੇ ਪ੍ਰੋਜੈਕਟ ਦੇ ਦਿੰਦੇ ਨੇ ਫਾਲਤੂ ਦੇਈ।
ਹਮ, ਤੇ ਕਈ ਸਕੂਲਸ ਕਰਦੇ ਆ ਏਦਾਂ, ਜ਼ਿਆਦਾ ਹੀ ਮਤਲਬ ਕਿ ਅਸਾਈਨਮੈਂਟ ਵਗੈਰਾ ਦੇ ਦਿੰਦੇ ਆ। ਉਹ ਬਹੁਤ ਜ਼ਿਆਦਾ ਹੈਡ ਐਕ ਜਿਹੀ ਹੋ ਜਾਂਦੀ ਆ, ਫਿਰ ਪੇਰੈਂਟਸ ਦੇ ਸਿਰ ਤੇ ਹੈ ਨਾ।
ਹਾਂਜੀ, ਤੇ ਕੰਪਲਸਰੀ ਕਰ ਦਿੰਦੇ ਨਾ ਸਕੂਲ ਵਾਲੇ਼, ਵੀ ਏਨਾਂ ਦੇ ਨੰਬਰ ਜੁੜ ਦੇ ਨੇ। ਤੇ ਕਰਨਾ ਈ ਪੈਂਦਾ ਨੇ।
ਹਾਂਜੀ, ਹਾਂਜੀ।
ਬਾਲੀ ਟੈਂਨਸ਼ਨਾ ਫੇਰ ਛੁੱਟੀਆਂ ਦਾ ਮਜਾ ਵੀ ਖ਼ਰਾਬ ਹੋ ਜਾਂਦੈ।
ਹਾਂਜੀ, ਏ ਤਾਂ ਹੈਗਾ ਵੈ ਓਦਰ ਛੁੱਟੀਆਂ ਆਂਦੀਆ ਬੱਚੇ ਘਰੇ ਵੀ ਬੋਤ ਤੰਗ ਕਰਦੇ ਆ। ਬੋਤ ਜਾ਼ਦਾ ਪਰੇਸ਼ਾਨ ਕਰਦੇ ਐ, ਉੱਪਰੋਂ ਗਰਮੀ ਇੰਨੀ ਹੁੰਦੀ ਏ ਇੱਕ ਅ, ਇਨਾਂ ਦਾ ਹੋਮੰਵਰਕ ਦੀ ਟੈਸ਼ਨ ਹੁੰਦੀ ਐ ਬਈ ਹੋਮੰਵਰਕ ਕਰਵਾਈਏ ਏਨਾਂ ਦਾ ਇਸਲੀ ਨਾ, ਓਖਾ ਹੋ ਜਾਂਦਾ।
ਹਾਂਜੀ-ਹਾਂਜੀ।
ਹਾਂਜੀ।
ਦੋ ਚਾਰ ਦਿਨ ਸਮਜ ਆਣੇ ਨੂੰ ਵੀ ਲੱਗ ਜਾਂਦੇ ਨੇ, ਵੀ ਕਿਊ ਗੇਆ ਬਾਹੇਰ। ਕੀ ਕਿਵੇਂ ਕਰਨਾ ਹੈ, ਹਾਂਜੀ ਟੀਚਰਾਂ ਨੂੰ ਪਤਾ ਹੁੰਦਾ ਹੈ ਵੀ ਆ ਅਸੀਂ ਵੀ ਯੂਟਿਊਬ ਚ ਦੇਖਣਾ ਹੈ, ਉੱਥੇ ਤੋਂ ਹੀ ਅਸੀਂ ਵਿਊ ਲੈਣਾ ਜਿਵੇਂ ਵੀ ਕਰਨਾ ਹੈ, ਫਿਰ ਵੀ ਇੰਨਾ-ਇਨਾ ਦੇ ਦਿੰਦੇ ਨੇ
ਅੱਛਾ-ਜੀ ਹੂੰ, ਹੂੰ।
ਥੋੜਾ ਟਾਈਮ ਸਵੇਰੇ ਪਰ ਅ, ਕਰ ਲੈਂਦੀ ਹੋਮਵਰਕ ਕੰਪਲੀਟ ਥੋੜ੍ਹਾ ਟਾਈਮ ਓ ਸ਼ਾਮ ਨੂੰ ਕਰ ਲੈਂਦੀ ਆ ਜਿਵੇਂ ਠੰਡ- ਠੰਡਾ ਮੌਸਮ ਹੁੰਦਾ। ਦੋਪਹਿਰ ਨੂੰ ਤਾਂ ਸੋ ਜਾਂਦੇ ਆ ਵੈਸੇ ਬੱਚੇ।
ਅੱਛਾ-ਅੱਛਾ।
ਤੇ ਹੋਮੰਵਰਕ ਵੈਸੇ ਓ ਨਾਈਟ ਚ ਈ ਕਰਦੇ ਆ ਜਿੱਦਾ।
ਗਰਮੀ ਸੁਸਤੀਆਂ ਆਲੇ ਦਿਨ ਹੁੰਦੇ ਨੇ ਪ
ਹਾਂਜੀ, ਬੋਤ ਸੁਸਤੀ ਤੇ ਗਰਮੀ ਦਾ ਟੈਂਪਰੇਚਰ ਵੀ ਬੋਤ ਜਾਦਾ ਨਾ
ਹਾਂਜੀ, ਬੱਚੇ ਕਰਦੇ ਈ ਨੀ ਕੰਮ ਕੀ ਕਰੀਏ?
ਸਾਨੂੰ ਏਨਾ ਔਖਾ ਲੱਗਦਾ ਪੈ, ਬੱਚੇਆਂ ਨੂੰ ਵੀ ਔਖਾ ਲੱਗਣਾ ਈ ਆ ਜੀ।
ਹਾਂਜੀ-ਹਾਂਜੀ। ਫੇਰ ਵੀ ਕਰਨਾ ਤਾਂ ਪਊਗਾ।
ਹਾਂਜੀ। ਹੋਰ? ਹੈਲੋ
ਹੈਲੋ, ਹੈਲੋ
ਹਾਂਜੀ।
ਹੋਰ ਤੁਸੀਂ ਕੀ-ਕੀ ਕਰਦੇ ਓ ਗਰਮੀਆਂ ਚ ਛੁੱਟੀਆਂ ਚ?
ਵੀ, ਛੁੱਟੀਆਂ ਚ ਮੈਂ ਤਾਂ ਹਾਊਸ ਵਾਈਫ ਈ ਆਂ, ਮੈਂ ਤਾਂ ਕੁੱਛ ਨੀ ਕਰਦੀ ਮੈਂ ਤਾਂ ਬਸ ਘੱਰ ਦਾ ਕੰਮ ਘੁੰਮ ਫਿਰ ਆਈਦਾ ਓਦਾਂ, ਅ ਛੁੱਟੀਆਂ ਪਈਆਂ ਸੀ ਬੱਚੇਆਂ ਨੂੰ। ਹੁਣ ਆਪੇਂ ਨਾਨਕੇ ਪਿੰਡ ਤਾਂ ਹੋ ਯਾ, ਹੁਣ ਮੈਂ ਸੋਚ ਰਈ ਆਂ ਬੀ ਅਸੀਂ ਵੀ ਜਿੱਦਾਂ ਸ਼ਿਮਲੇ ਵਾਲੀ ਵ ਜਾਇਏ ਮਥੋੜਾ ਘੁੰਮ ਫਿਰ ਆਈਏ, ਬੱਚੇਆਂ ਦਾ ਵੀ ਥੋੜਾ ਮਾਈੰਡ ਫ੍ਰੈਸ਼ ਹੋਜਵੇ। ਫੇਰ ਅਸੀਂ ਬੱਚੇਆਂ ਨੂੰ ਏਦਾਂ ਈ ਕਹਿਣੇ ਆ ਵੀ ਅਪਣਾ ਕੰਮ ਸੇ਼ਤੀ-ਸੇ਼ਤੀ ਕੰਪਲੀਟ ਕਰ ਲੋ ਫਿਰ ਅਸੀਂ ਘੁੰਮਣ ਜਾਵਾਂਗੇ। ਫੇਰ ਬੱਚੇ ਕੇਂਦੇ ਆ ਸ਼ਿਮਲੇ, ਸ਼ਿਮਲੇ ਲੈ ਕੇ ਜਾਂਓਗੇ। ਕਿਤੇ ਲੈ ਕੇ ਜਾਂਓਗੇ? ਏਸੇ ਬਾਹਾਨੇ ਨਾਲ ਨਾ ਓਨਾਂ ਨੂੰ ਥੋੜਾ ਫ੍ਰੀਜ਼ ਪਾ ਕੇ ਐਨਾਂ ਦਾ, ਥੋੜਾ ਹੋਮਵਕ ਸੇ਼ਤੀ ਮੈਂ ਕਰਵਾ ਦਨੀ ਹੁੰਨੀ ਕੰਪਲੀਟ। ਫੇ ਬੱਚਿਆਂ ਨੇ ਵੀ
ਤੁਆਨੂੰ ਤਾਂ ਅਲਗ ਕੋਈ ਵਰਕ ਮਿਲੇਗਾ।
ਹਾਂਜੀ
ਟ੍ਰੈਕਿੰਗ-ਟ੍ਰੈਕਿੰਗ ਐ
ਅੱਛਾ ਜੀ। ਹਾਂਜੀ।
ਤੁਸੀਂ ਥੱਕ ਜਾਓਗੇ ਓੱਥੇ।
ਅੱਛਾ ਜੀ, ਹਾਂਜੀ ਊਦਾਂ ਵੈਸੇ ਬਜਟ ਕੇਯਾ ਪਰ ਜਾਣਾ। ਜਾਣਾ ਤਾਂ ਕਿਤੇ ਮਤਲਬ ਹੈਗਾ ਹੀ ਆ। ਗਰਮੀਆਂ ਚ ਕੋਈ, ਫੇਿਰ ਜਾਈਏ ਤਾਂ ਠੰਡੀ ਜਗ੍ਹਾ ਤੇ ਜਾਣਾ ਚਾਹੀਦਾ ਨਾ। ਥੋੜਾ ਵੈਦਰ ਸਹੀ ਹੋਵੇ। ਹਮ, ਵੈਸੇ ਦਿਲ ਤਾਂ ਬਹੁਤ ਕਰਦਾ। ਵੇਕ ਹਾਂਜੀ।
ਦੀ, ਕੀ ਕਹਿ ਰਹੇ ਤੁਸੀਂ?
ਮੈਂ ਕਿਹਾ, ਵੈਸੇ ਦਿਲ ਤਾਂ ਕਰਦਾ ਹੈ ਕਿ। ਵਧੀਆ-ਵਧੀਆ ਜਗਾ ਦੇ ਬੱਚਿਆਂ ਨੂੰ ਲੈ ਕੇ ਜਾਈਏ। ਹਿਸਟੋਰੀਕਲ ਜਗਾ ਤੇ ਲੈ ਕੇ ਜਾਈਏ, ਹੈਨਾ। ਬਟ, ਅ ਵੈਦਰ ਹੀ ਨਹੀਂ ਹੈਗਾ, ਮਤਲਬ ਇੱਦਾਂ ਦੇ ਜਾਵਾਂਗੇ, ਬਿਮਾਰ ਹੋੋਂਗੇ, ਇਸ ਲਈ ਕੋਈ ਠੰਡੀ ਜਗਾ ਤੇ ਜਾਈਏ, ਨਾਲੇ ਘੁੰਮ-ਫਿਰ ਵੀ ਹੋ ਜਾਏਗਾ। ਲੋ
ਹਾਂਜੀ, ਅਸੀਂ ਵੀ ਡਲਹੌਜ਼ੀ ਗਏ ਸੀ। ਡਲਹੌਜ਼ੀ ਦਿਨ ਅਸੀਂ ਵਾਪਿਸ ਆਏ, ਉਸ ਦਿਨ ਦੂਜੇ ਦਿਨ ਉੱਥੇ ਬਰਫ਼ ਪੜੀ।
ਅੱਛਾ ਜੀ।
ਹਾਂਜੀ।
ਥਾਡਾ ਵਦੀਆ ਰਿਆ ਓਧੱਰ ਦਾ ਈ ਐਕਸਪੀਰੀਅੰਸ?
ਹਾਂ‌ ਵੈਦਰ ਅੱਛਾ ਸੀਗਾ ਉੱਥੇ ਠੰਡਾ-ਠੰਡਾ ਸੀਗਾ।
ਅੱਛਾ ਜੀ। ਕਿੰਨੇ ਦਿਨ ਰਹਿ ਕੇ ਆਏਂ ਤੁਸੀਂ? ਅੱਛਾ ਜੀ।
ਪਦਾ ਨਹੀਂ, ਠੰਡ ਬਸ ਸੁਬਾਹ-ਸ਼ਾਮ ਅਅ ਥੋੜੀ-ਥੋੜੀ ਠੰਡ ਸਾਨੂੰ ਲਗਦੀ ਉਥੇ
ਅੱਛਾ ਜੀ ਤੇ ਉਹਥ ਰਿਹਾ ਉੱਥੇ ਅਪਣੇ ਬੱਚਿਆਂ ਨਾਲ
ਹਾਂਜੀ
ਮੈਂ ਕਿਹਾ, ਤੁਹਾਡਾ ਐਕਸਪੀਰੀਅੰਸ ਵਧੀਆ ਰਿਹਾ ਤੁਹਾਡੇ ਬੱਚਿਆਂ ਨਾਲ ਉਥੇ?
ਤੰਗ ਤੋਂ ਕਰਦੇ ਨੇ ਬੱਚੇ ਮੇਰੇ
ਅੱਛਾ ਜੀ।
ਥੋੜਾ
ਮਤਲਬ ਉਦਰ ਤੁਾਨੂੰ, ਪੰਜਾਬ ਨਾਲੋਂ ਵਧੀਆ ਲੱਗਾ ਦਲੌਜੀ ਰਹਿਣ ਲਈ?
ਇੱਥੇ ਪੰਜਾਬ ਚ ਸਾਨੂੰ, ਤਾਂ ਗਰਮੀ ਬਹੁਤ ਲੱਗਦੀ ਹੈ।
ਹੁਣ ਜੇ ਪੰਜਾਬ ਚ, ਗਰਮੀ ਹੈਗੀ ਹੈ, ਨਾ।
ਹਾਂਜੀ- ਹਾਂਜੀ। ਠੀਕ
ਅੱਛਾ ਜੀ।
ਉ ਤੇ ਪਹਾੜਾਂ ਚ ਹਵਾ ਚੱਲਦੀ ਏ। ਦਿਲ ਕਰਦਾ ਇੱਥੇ ਹੀ, ਬੈਠੇ ਰਹੀਏ ਅਸੀਂ।
ਹਾਂਜੀ। ਫੇਰ ਨਾ ਮੌਸਮ ਬਹੁਤ ਸੋਹਣਾ, ਤੇ ਵਿਊ ਵਗੈਰਾ ਵੀ ਸੋਹਣਾ, ਹੁੰਦਾ ਨਾ ਉੱਧਰਲੀ ਸਾਈਡ। ਹੁਣ ਜਿਵੇਂ ਸਾਡੇ ਪੰਜਾਬ ਚ, ਇਸ ਟਾਈਮ ਤਾਂ, ਅਸੀਂ ਬਾਹਰ ਵਿਹੜੇ ਚ ਵੀ, ਨਹੀਂ ਜਾ ਸਕਦੇ ਕਿੰਨੀ ਅ ਤਪਸ਼ਾਹ ਆ।
ਹਾਂਜੀ, ਅਸੀਂ ਵਾਪਸੀ ਆਏ ਨਾ, ਤਾਂ ਪੰਜਹ ਅਸੀਂ ਰਸਤੇ ਵਿੱਚ ਅਹ, ਬ੍ਰੇਕਫਾਸਟ, ਡੀਨਰ, ਲੰਚ ਕੀਤਾ ਸੀ। ਤੇ ਬਹੁਤ ਗਰਮੀ ਲੱਗੀ ਸਾਨੂੰ ਉ। ਪੰਜਾਬ ਚ।
ਅੱਛਾ, ਇੱਧਰਲੀ ਸਾਈਡ, ਤਾਂ ਫੇਰ ਹੈ ਨਾ ਗਰਮੀ। ਤਾਂ ਹੀ ਪਰ, ਸਕੂਲ ਵਾਲੇ ਵੀ ਛੁੱਟੀਆਂ ਤਾਂ ਹਉਦੀਆਂ। ਛੁੱਟੀਆਂ ਕਰਦੇ ਆ, ਵੀ ਬੱਚੇ ਵੀ ਘਰੇ ਰਹਿਣ ਥੋੜੀ ਬਹੁਤੀ। ਬਟ ਕੰਮ, ਜਿਹੜਾ ਹੋਮਵਰਕ ਜ਼ਿਆਦਾ ਹਦੇ ਆ ਨਾ, ਉਹਦੇ ਚ ਥੋੜੀ ਦਿੱਕਤ ਆਉਂਦੀ ਹੈ। ਪੇਰੈਂਟਸ ਨੂੰ।
ਮਤਲਬ ਮਜ਼ਾ, ਹੀ ਖ਼ਰਾਬ ਹੋ ਜਾਂਦਾ, ਮਤਲਬ ਮਾਇੰਡ ਤੋਂ ਮਾਇੰਡ ਚ। ਚੱਲਦਾ ਰਹਿੰਦਾ ਹੈ ਨਾ। ਕਿ, ਹੋਮਰਕ ਨਹੀਂ ਹੋਇਆ, ਹੋਮਵਰਕ ਨਹੀਂ ਹੋਇਆ।
ਹਾਂਜੀ, ਇਹ ਤਾਂ ਹੈ।
ਤੁਹਾਡੇ ਬੱਚਿਆਂ ਦਾ, ਕੁਛ ਵੀ ਨੀ ਹੋਇਆ, ਤ ਅਸੀਂ। ਘੁੰਮਣ ਗਏ ਸੀ, ਉੱਥੇ ਦਿਮਾਗ ਚ ਇਹੀ ਹੈਗਾ-ਹੋਮਵਰਕ ਤੋਂ ਬੁ ਹਲੇੇ ਤੱਕ ਨਹੀਂ ਹੋਇਆ, ਹਾਲੇ ਤੱਕ ਨਹੀਂ ਹੋਇਆ।
ਤੁਸੀਂ ਟਿਊਸ਼ਨ ਨਹੀਂ, ਪਾਏ ਆਪਣੇ ਬੱਚੇ?
ਟਿਊਸ਼ਨ, ਮੈਂ ਆਪ ਹੀ, ਪੜਾਂਦੀ ਹਾਂ ਪੜਾਦੀ ਹਾਂ।
ਅੱਛਾ ਜੀ। ਠੀਕ ਹੈ।
ਇੱਕ ਮੇਰਾ ਸੈਕਿੰਡ ਚ ਹੈ। ਤੂੰ ਬੜੇ ਵਾਲਾ ਮੇਰਾ, ਸੈਵਨਥ ਚ ਹੈਗਾ।
ਅੱਛਾ- ਅੱਛਾ। ਮੇਰਾ ਵੀ ਇੱਕ। ਫਸਟ ਕਲਾਸ ਚ ਪੜਦਾ ਵ, ਬੱਚਾ ਤੇ, ਬੇਟੀ ਮੇਰੀ ਸੈਕਿੰਡ ਚ ਆ।
ਅੱ
ਹਾਜੀ ਹੁਣ ਕਿੱਥੇ ਗਏ ਤੁਹਾਡੇ ਬੱਚੇ ਸੁੱਤੇ ਪਏ। ਮੈਂ ਕਿਹਾ ਹੁਣ ਬੱਚੇ ਸੁੱਤੇ ਪਏ।
ਨਹੀਂ ਨਹੀ ਟੀ ਵੀ
ਅੱਛਾ ਹੁਣ ਟੀ ਵੀ ਦੇਖਦੇ ਪਏ ਐ। ਅ ਅੱਛਾ, ਅੱਛਾ।
ਟੀ ਵੀ ਦੇਖ ਲਓ। ਸ਼ਾਮ ਨੂੰ ਬਾਹਰ ਸਾਈਕਲਾਂ- ਸਾਈਕਲਾਂ, ਵਾਈਕਲਾਂ, ਚਲਾ ਲੈਂਦੇ ਨੇ।
ਹਾਂਜੀ, ਏ, ਤਾਂ ਹਾਂ। ਥੋੜਾ ਬਹੁਤਾ ਖੇਲ ਵੀ ਲੈਂਦੇ ਹਨ ਨਾ, ਬੱਚਿਆਂ ਨੂੰ ਖੇਡਣ ਦਾ ਵਿਰੋਧ ਨੀ ਲਗਦਾ।
ਹਾਂਜੀ, ਹਾਂਜੀ, ਹਾਂਜੀ ਸਾਰਾ ਦਿਨ ਬਾਹਰ ਵੀ ਗਰਮੀ ਚ, ਕੀ ਕਰੇ ਬੱਚੇ।
ਹਾਂਜੀ, ਏ ਤਾਂ ਹੈ। ਉੱਧਰੋਂ ਲਾਈਟ ਬਹੁਤ ਘੱਟ- ਵੱਧ ਰਹਿੰਦੀ ਐ, ਇੱਕ ਦੀ ਡਿੰਮ ਹੋ ਜਾਂਦੀ ਆ।
ਹਾਂਜੀ- ਹਾਂਜੀ।
ਤਾਂ, ਲਾਈਟਾਂ ਦੀ।
ਚਲੋ, ਹੋ ਗਿਆ ਸਾਡਾ ਟਾਈਮ। ਹੈਨਾ।
ਹਾਂਜੀ ਠੀਕ ਐ ਜੀ।
ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ